ਸਤਿ ਸ੍ਰੀ ਅਕਾਲ। ਹਾਂਜੀ, ਬਸ ਵਧੀਆ। ਤੁਸੀਂ ਸੁਣਾਓ?
ਹੂੰ ਬਸ, ਵਧੀਆ। ਲੈਪਟੋਪ ਖੋਲ ਕੇ ਬੈਠੇ ਸੀ।
ਅੱਛਾ
ਦੇਖ ਰਹੇ ਸੀ। ਕੋਈ ਨਵੀਂ ਮੂਵੀ ਆਈ ਕਿ ਨੀ ਕੋਈ ਨੀ--ਕੋਈ ਮੂਵੀ ਡਾਊਨਲੋਡ ਕਰੀਏ ਦੇਖੀਏ।
ਹੂੰ
ਹੂੰ
ਸਾਡੇ ਇੱਥੇ ਤਾਂ ਚੰਗਾ ਮੌਸਮ ਹੋਇਆ ਪਿਆ। ਬਾਹਰ, ਬਾਹਰ ਤਾਂ ਬਾਰਿਸ਼, ਬਾਰਿਸ਼ ਹਲ ਕਿਆਲ ਕੀ ਬਾਰਿਸ਼ ਹੋ ਰਹੀ ਹੈ।
ਹੂੰ, ਹੂੰ--ਹਾਂ, ਹੁਨ ਮਾਨਸੂਨ ਦਾ ਹੈਗਾ ਨਾ ਮ ਤੇ ਹੁਨ ਮਾਨਸੂਨ ਚ ਤਾਂ ਮੀਂਹ ਪੈਂਦਾ। ਓਲੇ ਥੋੜ੍ਹੀ ਬਰਸ ਆਦੇ ਨੇ।
ਹੂੰ, ਓ ਤੇ ਏ। ਕੀ ਖਣਾ
ਹੋਰ
ਬਸ, ਵਧੀਆ ਬੈਠੇ ਆ। ਹੂੰ ਗੇ ਨਾ ਜਾਈ। ਇੱਥੇ ਹੀ ਬੈਠੇ ਹਾਂ। ਉਹ ਫੜਾ ਦੇ ਮੈਨੂੰ ਇ--ਬਾਰ ਘਰੇ ਹੀ ਆਪਣੇ ਕਿੱਥੇ ਜਾਣਾ ਹੋਰ ਇਸ ਟਾਈਮ। ਹੂੰ ਕੁਛ ਨੀ ਬੈਠੇ ਮੀਂਹ ਪੈਣ ਡਿਆ ਵਾ। ਕੁੜੀ ਨੂੰ ਚੈਨ ਨੀ ਆਉਣ ਡਿਆ ਮੇਰੀ ਨੂ ਕੇਂਦੀ ਬਾਰ ਜਾਣਾ ਵਾ। ਮੀਂਹ ਪੈਣ ਦਿਆ ਵਾ ਕਿਥੇ ਜਾਏਗੀ।
ਮੀਂ ਪੈ ਰੇਖਾ।
ਹੂੰ--ਛਿੱਟੇ ਪੈਨ ਦੇ ਥੋੜੇ, ਥੋੜੇ
ਹੂੰ
ਛਿਟੇ ਪਈ ਜਾਂਡੇ ਹੂੰ
ਹੂੰ--ਹੋਰ ਸਾਓ?
ਬਸ, ਗਰਮੀ ਵੀ ਹੋਈ ਪਈ ਆ। ਨ‌ਈ, ਹਾਲੀ ਤਾਂ ਨੀ ਦਿਖਾਇਆ ਵੋ ਉਹੀ ਕਹਿਣ ਦੇ ਸੀ ਹਵਾ ਚੱਲਦੀ ਰਹਿੰਦੀ। ਬਦਲ ਬਨਿਆ ਰਹਦਾ ਤੇ ਠੀਕ ਸੀ। ਆ ਮੀਂਹ ਪੈ ਕੇ ਛਿ ਸਿੱਟੇ ਪੈਣ ਤੇ ਹੋਰ ਗਰਮੀ ਕਰ ਦੇਣੀ ਉਹ ਤੇ
ਅੱਛਾ
ਹਾਂਜੀ, ਓਈ ਗਰਮੀ ਇਨੀ ਹੋਈ ਪਈ। ਡਾਕਟਰ ਨੂੰ ਉਹੀ ਘਰ ਦੇ ਕੰਮਾਂ ਤੋਂ ਫੁਰਸਤ ਨੀ ਏ ਉੱਥੇ ਜਾਣਾ ਹੀ ਹਾਂਜੀ, ਮੈਂ ਕਿਹਾ- ਘਰ ਦੇ ਕੰਮਾਂ ਤੋਂ ਫੁਰਸਤ ਨੀ ਕਿੱਥੇ ਜਾਂਦੇ ਡੋਕਟਰ ਕੋਲ
ਹੂੰ--ਦਿਖਾ ਲੈਂਦੇ। ਪਰੇਸ਼ਾਨ ਹੋ ਰਹੇ ਫਾਲਤੂ
ਹਾਂਜੀ, ਜਾਉਂਗੇ ਦੇਖੋ! ਜਾਂ ਆਪੇ ਹੀ ਠੀਕ ਖਾਂਸੀ ਯਕ ਵੀ ਲੱਗ ਲ ਤੁਾਨੂੰ ਠੀਕ ਹੁੰਦੀ ਹੈ। ਹਾਂਜੀ
ਹਾਂ, ਥੋੜਾ ਸਰਦੀ--ਸਰਦੀ ਰਹਿੰਦੀ ਤੇ ਉਤੇ ਫਿਰ
ਹਾਂਜੀ, ਖੰਗ ਤੇ ਫੇਰ ਲੱਗਣੀ ਆ, ਸਰਦੀ ਨਾਲ ਤੇ ਹੂੰ, ਸਰਦੀ ਦੇ ਨਾਲ ਫਿਰ ਖੰਗ ਲੱਗੀ ਈ ਜਾਂਦੀ।
ਸਈ ਗੱਲ ਐ।
ਕੋਈ ਸੋਚਣ ਡੇ ਹੀ ਪਲੈਨ ਬਣਾਆ ਹੀ ਕਿ ਜਾਵਾਂਗੇ ਕਿਤੇ ਘੁੰਮਣ ਇੱਥੇ ਲਾਗੇ ਮੇਲਾ ਲੱਗਾ ਹੋਯਾ ਇੱਥੇ ਹਾਂਜੀ, ਮੇਲਾ ਲੱਗਾ ਵਾ ਤੇ ਸੋਚਣ ਡੇ ਹੀ, ਕਿ ਜਾਵਾਂਗੇ ਘੁੰਮ ਕੇ ਆਵਾਂਗੇ ਥੋੜਾ ਤੇ ਪਰ ਆਈ ਹੁਣ ਮੀਯਾਂ ਦੇ ਚੱਕਰ ਚ ਮੀਂਹ, ਬਾਰਿਸ਼ ਦੇ ਚੱਕਰ ਚ ਨਿਕਲ ਵੀ ਨੀ ਸਕਣਾ ਘਰੋਂ। ਹੂੰ, ਓਥੇ ਚੰਗਾ ਸਮਾਨ ਵੀ ਲਿਆਉਂਦੇ ਆ ਬਾਰ ਮਤਲਬ ਅਲੱਗ ਹੁੰਦਾ ਤੇ ਇੱਥੇ ਲੋਕਲ ਹੀ ਆ, ਕਈ ਬਾਰੋਂ ਵੀ ਸ਼ੈਦ ਲੈਕੇ ਆਉਂਦੇ ਲੱਗਦਾ ਲਗਾਉਂਦੇ। ਚੰਗਾ ਸਮਾਨ ਰੱਖਿਆ ਰੈਂਦਾ ਘਰ ਸਜਾਉਣ ਵਾਲਾ। ਕੱਪ ਕੱਪੜੇ-ਕੁਪੜੇ ਤੇ, ਹਾਂਜੀ। ਅਲੱਗ-ਅਲੱਗ ਤਰ੍ਹਾਂ ਦੇ ਕੋ ਕੁਛ-ਕੁਛ ਨਵਾਂ ਆਈਟਮ ਮਿਲ ਜਾਂਦਾ ਵਾ ਕੁਛ।
ਹਾਂ, ਜਾਣਾ ਚਾਈਦਾ ਵਾ, ਘੁੰਮਣ-ਫਿਰਨ।
ਹਾਂਜੀ ਜਾਣਾ ਤੇ ਚਾਈਦੈ, ਹੂੰ। ਹੂੰ। ਬਸ ਹੋਰ ਠੀਕ ਹਾਂਜੀ, ਬਸ ਠੀਕ ਸਭ, ਓਈ।
ਬਸ, ਬੱਚੇਆਂ ਨੂੰ ਵੇਖਣ ਦਏ ਹੀ, ਗਲੀ ਦੇ ਬਾਰ ਕੋਈ ਹੈ ਵੀ ਨੀ, ਓਈਯੋ ਤੇ ਕੈਰੀ, ਕਿ ਅੰਦਰ ਆ ਜਾਣ ਕੁੜੀਆਂ ਸਾਡੇ ਏਥੇ ਨਾਲੀ ਹੂੰ, ਨਾਲੀ ਦੇ ਸੈਡ ਚ ਚੂਹਿਆਂ ਨੇ ਪੂਰੇ ਹੋਲ ਜਿਹੇ ਬਣਾਏ ਹੋਏ। ਹੋਲ ਬਣਾਏ ਤੇ ਓ
ਓ ਬੱਚੇ ਨੂੰ ਬਾਰ ਮੁੰਡੇ-
ਹੂੰ।
ਹੂੰ, ਵਾੜ ਅੰਦਰ ਹੋਣ। ਹੂੰ। ਹੋਈ, ਬਸ। ਹਾਂਜੀ-ਹਾਂਜੀ, ਓਈਓ ਵੇਖਣ ਡਈ ਆ ਕੁੜੀ ਨੂੰ ਅੰਦਰ ਵੜੇ। ਹੂੰ, ਗੇਟ ਬੰਦ ਕੀਤਾ ਹੀ ਨਾ ਮੈਂ, ਛੋਟੀ ਬਾਰ ਭੱਜਣ ਡਈ ਹੀ ਤੇ, ਗੇਟ ਬੰਦ ਕੀਤਾ ਤੋਂ ਬਾਂਸ ਦੇ ਉਤਰੋਂਦੀ ਟੱਪ ਕੇ ਗਈ ਆ ਬਾਰ, ਤੇ ਓਹਨੂੰ ਕੈਂਣ ਡਈ ਅੰਦਰ ਵਾੜ ਫੇਰ ਤੀ ਤੇ ਓਈ ਬ ਨੋਟੰਕੀ ਲਗਾਈ ਹੋਈ ਆ, ਸੜਦੀ ਪੋਣ ਲਈ ਹੁਣ ਉੱਤੇ। ਕੁਛ ਨੀ ਕੈਂਦੀਆਂ ਚੀੜੀਆਂ ਕਾਲੀਆਂ, ਹਾਂਜੀ।
ਹੋ ਗਿਆ ਰੋਟੀ-ਰੇਟੀ ਦਾ ਕੰਮ?
ਹੂੰ, ਨਈਂ ਰਾਤ ਦੀ ਦਿਨ ਦੀ ਤਾਂ ਹੋ ਗਈ ਆ, ਰੈਣਦੇ-ਰੈਣਦੇ।
ਏਥੇ ਗੱਲ ਕਰ ਲਓ ਯਾਂ ਫੇਰ ਓਥੈ ਕੱਟ ਦੇਣਾ ਫੋਨ ਮੈਂ।
ਹਾਂਜੀ ਨਈਂ-ਨਈਂ ਕੀ ਕਰਨਾ, ਬੱਚੇਆਂ ਦੇ ਨਾਲ ਤੇ ਫੇਰ ਕਰਨਾ ਈ ਪੈਂਦਾ, ਬੱਚੇਆਂ ਨੂੰ ਕਿੱਥੇ ਛੱੜੀਏ? ਬੱਚੇ ਸੋਂਣਦੇ ਵੀ ਨੀ ਨਾ, ਹੂੰ। ਜਿੰਨਾ ਵੀ ਕਰੋ ਹਾਂਜੀ, ਬੱਚੇਆਂ ਨੂੰ ਛੱਡ ਕੇ ਵੀ ਕਿੱਥੇ ਕਰਦਾ ਫੇਰ ਟੂਸ਼ਨ-ਵੂਸ਼ਨ ਗਏ ਰੈਂਦੇ ਆ, ਸਕੂਲ ਗਏ ਰੈਂਦੇ ਤੇ, ਫੇਰ ਠੀਕ ਰੈਂਦਾ। ਘਰੇ ਰੈਂਦੇ ਆ ਤੇ, ਬਸ ਫੇਰ, ਹੂੰ। ਹਾਂ, ਜਵੇ ਪੈਲਾਂ ਚੜਦੀ ਹੀਂ, ਮੈਂ ਚੜਾਉਂਦੀ ਸੀ ਤੈਨੂੰ? ਨਈਂ ਹਾਲੀ ਕਿੱਥੇ, ਹਾਲੀ ਕਿੱਥੇ? ਬਣਾਉਂਗੇ ਹਾਲੀ ਓਹੀ ਸੋਚਣ ਡੇ ਕਿ ਪਿਲਾਓ ਬਣਾ ਲਈਏ, ਪਿਲਾਓ-ਚਟਨੀ ਰਾਤੀ। ਹਾਂਜੀ। ਓਹੀ ਦੇਖਦੇ ਹੁਣ ਬਣਾਵਾਂਗੇ, ਥੋੜੀ ਦੇਰ ਕੇ ਠਹਰ ਕੇ ਈ ਬਣਾਵਾਂਗੇ।
ਸਿੰਪਲ ਬਨਾਓ, ਰਾਤ ਨੂੰ ਜਾਦਾ ਚੰਗਾ।
ਹਾਂਜੀ।
ਸਿੰਪਲ ਵਾ ਨਾ ਜ਼ਿਆਦਾ ਚੰਗਾ ਰਾਤ ਨੂੰ।
ਹਾਂਜੀ-ਹਾਂਜੀ ਠਹਿਰ ਕੇ ਬਣਾਵਾਂਗੇ ਥੋੜਾ ਕਿ ਥੋੜਾ ਗਰਮ-ਗਰਮ ਖਾਣ ਦਾ ਮੰਗਦੇ, ਠੰਡ ਗਰਮ-ਗਰਮ ਖਾਧੇ ਵੀ ਜਾਂਦੇ ਥੋੜੇ
ਹੋਰ ਤੁਹਾਡਾ ਭਰਾ ਗਿਆ ਸੀ ਆਗਿਆ,
ਹਾਂਜੀ ਅੱਜ ਹੀ ਆ ਆਣਾ ਉਹਨੇ, ਅੱਜ ਪਹੁੰਚੇਗਾ, ਹਾਂਜੀ।
ਮੇਨੂੰ ਨਹੀ ਦੱਸਿਆ ਉਹਨੇ।
ਨਹੀਂ ਉਹ ਦੱਸਣ ਡਿਆ ਸੀ। ਹਾਂਜੀ ਨਹੀਂ ਉਹ ਦੱਸ ਰਿਹਾ ਸੀ ਉਹ ਲਗਾਇਆ ਉਹਨੇ ਸਵੇਰੇ ਵੀਡੀਓ ਕਾਲ। ਤੇ ਵੀਡੀਓ ਕਾਲ ਲਗਾ ਕੇ, ਤੇ ਫੇਰ ਦਿਖਾਉਣ ਲੱਗਾ ਹੀ ਕਹਿੰਦਾ ਬੱਦਲ ਪੂਰੇ ਥੱਲੇ- ਥੱਲੇ ਆਏ ਹੋਏ ਘਰਾਂ ਦੇ ਲਾਗੇ,
ਅੱਛਾ।
ਤੇ ਉਹੀ ਦਿਖਾਉਣ ਵਾਸਤੇ ਉਹਨੇ ਵੀਡੀਓ ਕਾਲ ਕੀਤੀ ਤੇ ਤਾਤੀ ਕਰੋ, ਨੈਟਵਰਕ ਤੋਂ ਕੁਛ ਪ੍ਰੋਬਲਮ ਹੋ ਗਿਆ, ਤੇ ਮੈਂ ਉਹੀ ਕਹਿਣ ਡਈ ਮੈਂ ਕਿਹਾ ਤੇਰਾ ਨੈਟਵਰਕ ਸਹੀ ਨਹੀ ਕਹਿੰਦਾ ਮੇਰਾ ਫਾਈਬ ਜੀ ਚੱਲਣ ਡਿਆ ਵਾ। ਸਹੀ ਆ ਮੇਰਾ, ਮੈਂ ਕਿਹਾ ਮੇਰਾ ਵੀ ਵਾਈਫ ਹੀ ਲੱਗਾ ਫੇਰ। ਤੇ ਕਹਿੰਦਾ ਕੋਈ ਨੀ ਹੋ ਜਾਂਦਾ ਫਿਰ ਕਹਿੰਦਾ ਮੈਂ ਵੀਡੀਓ ਬਣਾ ਕੇ ਘਲਦਾ ਕੋਈ ਫੇਰ ਵੀਡੀਓ ਬਣਾ ਕੇ ਕਹਿੰਦੇ ਕੱਲੀ, ਤੇ ਪਹਿਲਾਂ ਉਹਨਾਂ ਦਾ ਫੋਨ ਲਗਾਇਆ ਤੇ ਮੈਂ ਲੱਗਾ ਕਿ ਉਹ ਸੀਨਰੀ ਦਿਖਾਈ ਜਾਂਣ ਡਿਆ ਤੇ ਮੈਨੂੰ ਕਹਿਣ ਡਈ ਮੈਂ ਕਿਹਾ, ਸੀਨਰੀ ਕਿਉਂ ਵਿਖੌਣ ਡਿਆ ਕਰਕੇ ਵੀਡੀਓ ਵੀਖਾ ਮਤਲਬ ਬਾਹਰ ਦਾ ਦਿਖਾ, ਕਹਿੰਦਾ ਵੀਡੀਓ ਕਾਲ ਹੀ ਆ ਟਕ ਆ, ਇੰਨਾ ਸੋਹਣਾ ਲੱਗਿਆ ਕਿ ਪੂਰਾ ਤਰ੍ਹਾਂ ਸੀਨ ਮਤਲਬ ਬਣਿਆ ਹੋਇਆ ਇਹਦੋਂ ਕਿੱਦਾਂ ਚੰਗਾ ਲੱਗਣ ਡ ਹੀ ਵੇਖਣ ਚ, ਤੇ ਬਰਸਾਤ ਦੇ ਟੈਮ ਚ ਤਾ ਥੋੜਾ ਹਰਾ-ਹਰਾ ਕਿੰਨਾ ਸੋਹਣਾ ਵੇਖਦਾ ਪੂਰਾ ਹੀ, ਪਹਾੜੀ ਇਲਾਕਾ ਤੇ ਫਿਰ ਹੋ ਸਕਦੇ ਹਾਂਜੀ। ਮੀਂਹ ਪੈਂਦਾ ਵਾ ਨਾਲੇ ਫਿਰ ਹਾਂਜੀ ਉਹੀ ਥੋੜਾ ਚੰਗਾ ਵੇਖਦਾ ਹੈ ਬਾਹਰ ਦਾ, ਹਾਂਜੀ ਅਹੀ ਬਸ, ਬਸ ਠੀਕ ਆ ਹੁ, ਹੂੰ। ਹਾਂਜੀ ਵਾਸੀਆ ਆਈ ਜਾਣ ਡੀਆਂ ਕੁੜੀਆਂ ਨਿਕਲੀਆਂ ਤੇ ਅ ਬਾਹਰ ਕਿੱਧਰ ਚਲੇ ਗੲੇ ਆ।
ਤੇ ਸਵੇਰੇ ਜਲਦੀ ਉੱਠ ਗਿਆ ਸੀ ਰਾਤ ਨੂੰ ਨੀ ਸੁੱਤੇ ਸੀਗੀ।
ਨਈ ਸੁਤੇ ਤੇ ਸੀ।
ਹੂੰ।
ਹਾਂ, ਏਨਾਂ ਨੂੰ ਅੰਦਰ ਵਾੜਨਾ ਵਾ ਹੁਣ। ਹਾਂ। ਹਾਂ, ਪਾਰ ਵਾਰ ਅੰਦਰ ਵੜ ਜਾਂਦੀ ਤੇ ਨਿਕਲ ਜਾਂਦੀ ਆ ਹੁਣ ਦਰਾਣੀ ਲੱਗੀ ਕੰਮ ਚੇ ਔਰ ਬੱਚਿਆਂ ਨੂੰ ਚੈਨ ਨੀ ਆਂਦਾ ਬਾਰ ਨਿਕਲ ਕੇ ਹੁਣ ਖਾ ਕੇ ਵੜੂਗੇ ਅੰਦਰ ਇਕ-ਇਕ ਮੇਰੇ ਥੋਂ। ਉਤੇ ਪਈ ਜਾਣ ਡੇ ਓਨੂੰ ਮਨਾ ਕਰਦੀ ਆ ਕੀ ਨਾ ਨਿਕਲੋ ਕਰਕੇ। ਤੇ ਚੈਨ ਨੀ ਆਉਂਦਾ। ਨਈ ਗਈਆਂ ਜਾਣ ਕੇ ਹੁਣ ਓਈ ਸੋਚਣ ਡਿਆ ਕਿ ਕਈਆਂ ਹੁੰਦੀਆਂ ਤੇ ਚੰਗਾ ਥੋੜਾ ਸੌਖਾ ਤਾਂ ਨਿਕਲ ਜਾਂਦਾ ਟਾਈਮ।
ਹੂੰ-ਹੂੰ। ਹੂੰ-ਹੂੰ।
ਸ਼ਤਾਖਾਂ ਨਾ ਕਰਦੀਆਂ ਏਨਾਂ।
ਹੂੰ-ਹੂੰ-ਹੂੰ ਸਈ ਗੱਲ ਐ ਘਰ ਚ ਰੁਕ ਜਾਣ ਤੇ ਦਿਮਾਗ ਖ਼ਰਾਬ ਕਰਦੀਆਂ
ਹੂੰ ਵਈ ਨਾ ਛਿੱਟੇ ਪੈਣ ਡੇ ਹੁਣ ਇੱਕ ਸੱਦ ਕੇ ਅੰਦਰ ਵਾੜੋ। ਤਾਂਨੂੰ ਵੀ ਖੰਘ ਲੱਗੀ ਏ।
ਹਾਂ ਤਬੀਅਤ ਖ਼ਰਾਬ ਹੋ ਗਈ। ਆ ਦੋ ਸੀ ਮੇੜੇ ਮੇਰੇ ਨੇੜੇ ਜਿਨਾਂ ਦੀ ਤਬੀਅਤ ਖ਼ਰਾਬ ਸੀ।
ਹਾਂਜੀ। ਨਈ
ਓਨਾ ਨੂੰ ਲੱਗੀ ਸੀ ਕੁੱਤਾ ਖਾਸੀ।
ਤਾਂਈ ਤੁਹਾਨੂੰ ਵੀ ਕੁੱਤਾ ਬਣਾ ਤਾ।
ਤੇ ਓਦੇ ਨਾਲ ਈ ਫਿਰ ਲੱਗ ਗਈ ਮੈਨੂੰ ਵੀ।
ਹੂੰ ਹਾਂ ਫੇਰ ਨਾਲ ਰੈ ਕੇ ਫੇਰ ਤੇ ਕੁੱਤਾ ਈ ਬਣਨਾ। ਹੂੰ ਕੁੱਤੇ ਖਾਂਸੀ ਦਾ।
ਹੈਲੋ।
ਹਾਂਜੀ ਸੁਣਨ ਡਈ ਆ।
ਆਵਾਜ਼ ਨੀ ਆਰੀ।
ਆਰੀ ਆ ਚੰਗੀ ਤਰ੍ਹਾਂ।
ਹੂੰ ਤੇ ਫੇਰ ਓਈ ਮੈਨੂੰ ਵੀ ਖੰਘ ਲੱਗੀ।
ਹੂੰ।
ਤੇ ਹੁਣ ਦਵਾਈ ਲਿੱਤੀ ਦੇਖ ਥੋੜਾ ਥੋੜਾ ਤੀਰੇ-ਤੀਰੇ ਜਾਊਗੀ ਨੀ ਤੇ ਫਿਰ ਡਾਕਟਰ ਨੂੰ ਦਿਖਾਉਂਗਾ।
ਹਾਂ।
ਹੂੰ, ਹੋਰ ਸੁਣਾਓ? ਕੀ ਬਣਾ ਰੇ ਅੱਛਾ ਪਲਾ ਬਣਾਓਗੇ, ਹੂੰ।
ਹੂੰ ਹੋਰ ਕੀ ਤੁਸੀਂ ਸੁਣਾਓ ਕਿਤੇ ਘੁੰਮਣ ਨੀ ਗਏ ਤੁਸੀਂ? ਹਾਂਜੀ ਹਾਂ, ਅਸੀਂ ਤੇ ਗਏ ਸੀ ਤੁਸੀਂ ਨੀ ਕਿਤੇ ਗਏ ਘੁੰਮਣ?
ਨਈ ਮੈਂ ਕਿੱਥੇ ਜਾਣਾ ਕੀ ਹੋਇਆ ਗੁਰਦੁਆਰੇ ਚ ਫਿਰ
ਬਸ ਕੁੱਛ ਨੀ ਜੋ ਹੁੰਦਾ ਬਸ ਪੂਜਾ ਪਾਠ ਤੇ ਲੰਗਰ-ਸ਼ੰਗਰ ਫਿਰ ਆਗੇ ਘਰੇ। ਹੋਰ ਤੁਸੀਂ ਕਿਉਂ ਨੀ ਜਾਂਦੇ ਓ ਕਿਤੇ ਬਾਰ ਘੁੰਮਣ ਘਰੇ ਈ ਰੈਂਦੇ ਓ ਕੀ ਤੁਸੀਂ?
ਨਈ ਮੈਂ ਗਿਆ ਸੀ ਬਾਰ।
ਹਾਂ,
ਮੈਂ ਕਿਯੇ ਆਪਣੀ ਗੱਡੀ ਕੱਢੀ
ਹੂੰ।
ਫੇਰ ਉਨੂੰ ੲਸਟਾਰਟ ਕੀਤਾ।
ਹਾਂ।
ਸਟਾਰਟ ਕਰਕੇ ਫਿਰ ਗੱਡੀ ਚ ਬਿਠਾਇਆ ਸਾਰਿਆਂ ਨੂੰ।
ਹਾਂ-ਹਾਂ ਫੇਰ ਖੜੀ ਕ ਫਿਰ ਗੱਡੀ ਬੰਦ ਕਰਕੇ ਅੰਦਰ ਆਗੇ।
ਤੀਰੇ-ਤੀਰੇ-ਤੀਰੇ ਕਰਕੇ ਆਗੇ ਗੱਡੀ ਵਦਾਈ ਤੇ ਗੱਡੀ ਦੇ ਟੈਰ ਪੰਚਰ ਹੋ ਗਿਆ।
ਹਾਂ।
ਟਾਇਰ ਪੰਚਰ ਹੋ ਗਿਆ ਤੇ ਫੇਰ ਅੱਸੀ ਸੋਚਿਆ ਕਿ ਹੁਣ ਕੀ ਕਰੀਏ।
ਹਾਂ।
ਤੇ ਫਿਰ ਮੈਂ ਉਤਰਿਆ ਗੱਡੀ ਤੋਂ ਸਾਰਿਆਂ ਨੂੰ ਲਾਇਆ ਥੱਲੇ।
ਹੂੰ।
ਫਿਰ ਜੈਕ ਲਗਾ ਕੇ ਗੱਡੀ ਨੂੰ ਚੁੱਕਿਆ ਉੱਤੇ।
ਹੂੰ, ਸੁਨ ਰਿਆਂ।
ਹੈਲੋ।
ਰੱਖਾਂ ਕੀ ਫੋਨ, ਹਾਂਜੀ ਰੱਖਾਂ ਕਿ?
ਹੈਲੋ।
ਹਾਂਜੀ, ਰੱਖਾਂ।
ਹਾਂਜੀ-ਹਾਂਜੀ ਠੀਕ ਐ ਹੁਨੇ ਨਈ, ਹੁਨੇ ਨਈ।
ਨਈ, ਨਈ ਮੈਂ ਰੱਖਨ ਡਈਆਂ।
ਨਈ, ਨਈ ਫੇਰ ਚੁੱਕੇ ਫੇਰ ਓ ਟੈਰ, ਟੈਰ ਕੱਢੇਆ ਬਾਰ।
ਹੋਰ ਕੋਛ ਨੀ ਚੁੱਕੇਆ ਗੇਆ?
ਤੇ ਟੈਰ ਕਾੱਢ ਕੇ ਬਾਰ ਫੇਰ ਓ ਕੀ ਕੈਂਦੇ ਓਨੂੰ, ਪੰਚਰ ਬਨਾ ਬਨਵਾਏਆ। ਬਾਰ ਜਾ ਕੇ ਤੇ ਪੰਚਾ ਬਨਵਾ ਕੇ ਫੇਰ ਲੇਕੇ ਆਯਾ ਓਨੂੰ ਨਾਲ।
ਹ
ਤੇ ਫੇਰ ਓਨੂੰ ਚਲੋ ਫੇਰ ਮੈਂ ਬਾਦ ਚ ਤਾਨੂੰ ਦੱਸਦਾ, ਥੋੜਾ ਜੇਆ ਕਾੰਮ ਆ ਗੇਆ ਮੈਨੂੰ ਫੋਨ ਆ ਰੇਐ।